ਹਾਂਜੀ ਹਾਂਜੀ ਹੋਰ ਕੀ ਕਰ ਰਹੇ ਸੀ ਹਾਂਜੀ ਸਭ ਠੀਕ ਨੇ ਜੀ
ਬਸ ਹੁਣੇ ਫਰੀ ਹੋ ਕੇ ਬੈਠੀ ਸੀ।
ਅੱਛਾ ਅੱਛਾ ਹੋਰ ਜੀ ਅੱਛਾ ਮੈਂ ਪੁੱਛ ਰਹੀ ਸੀ ਪਾਣੀ ਪੀਣ ਲੱਗੇ ਕੀ ਫ਼ਾਇਦੇ ਨੇ ਸਾਡੇ ਪਤਾ ਕੁਛਿਆ ਤੁਹਾਨੂੰ ਵੀ,
ਪਾਣੀ ਪੀਣ ਨਾਲ ਤਾਂ ਦੇਖੋ ਇੱਕ ਪਾਣੀ ਪਿਆਂਗੇ ਤੇ ਪਾਣੀ ਜ਼ਿਆਦਾ ਪੀਣ ਨਾ ਈਕ ਤਾਂ ਦੇਖੋ ਸਾਡੀ ਬਿਮਾਰੀਆਂ ਖਤਮ ਹੁੰਦੀਆਂ ਨੇ ਠੀਕ ਹੈ, ਅਸੀਂ ਪਾਣੀ ਜ਼ਿਆਦਾ ਪੀਆਗੇ ਤੇ ਦੇਖੋ ਪਾਣੀ ਪੀਣਾ ਨਾਲ ਸਾਡੇ ਤੇ ਇੱਕ, ਉਹ ਨੀ ਹੁੰਦਾ ਗੰਦ ਨੀ ਰਹਿੰਦਾ ਅੰਦਰ ਹਰ ਇੱਕ ਚੀਜ਼ ਮਤਲਬ, ਬਾਹਰ ਨਿਕਲ ਜਾਂਦਾ ਪਾਣੀ ਠੀਕ ਹੈ ਬਾਦ ਠੀਕ ਹੈ ਪਾਣੀ ਦੇ ਆ ਬੈਨੀਿਫਿਟ ਫਿੱਟ ਨੇ ਔਰ, ਦੇਖੋ ਕਈ ਪਾਣੀ ਦਾ ਯੂਜ਼ ਅੱਛੇ ਤਰੀਕੇ ਨਾਲ ਕਰਦੇ ਨੇ ਔਰ ਕਈ ਤਾਂ ਪਾਣੀ ਨੂੰ ਵੇਸਟ ਸਮਝਦੇ ਨੇ ਠੀਕ ਹੈ, ਔਰ ਆਜ ਕੱਲ ਤਾਂ ਜਿੱਤਨਾ ਹੋ ਸਕੇ ਪਾਣੀ ਸੇਵ ਰੱਖੋ, ਕਿ ਅੱਜ ਕੱਲ੍ਹ ਤੁਸੀਂ ਦੇਖ ਰ, ਹੇ ਹੋ ਬਾੜਾਂ ਆ ਰਹੀਆਂ ਨੇ ਕੁਛ ਆ ਰਿਹਾ ਪਾਣੀ ਦੇਖੋ ਮਿਲ ਹੀ ਨਹੀਂ ਰਿਹਾ ਔਰ ਕਈ ਜਗ੍ਹਾ ਤੇ ਪਾਣੀ ਹੈ ਵੀ ਨਹੀਂ,
ਹਾਂਜੀ ਹਾਂਜੀ ਹਾਂਜੀ,
ਠੀਕ ਹੈ ਔਰ ਜਿਤਨਾ, ਹੋ ਸਕੇ ਉਤਨਾ ਪਾਣੀ ਦੇ ਸੇਵ ਰੱਖੋ ਔਰ ਕਈ ਬੰਦੇ ਐਸੇ ਨੇ ਮਤਲਬ ਜੋ ਪਾਣੀ ਮ ਬਹੁ, ਬਹੁਤ ਜ਼ਿਆਦਾ ਵੇਸਟ ਕਰ, ਦੇ ਨੇ ਬਹੁਤ ਜ਼ਿਆਦਾ ਬਟ ਜਿਤਨਾ ਹੋ ਸਕੇ ਪਾਣੀ ਨੂੰ ਸੇਫ
ਹਾਂਜੀ, ਦੇਖੋ ਸੱਤਰ ਪਰਸੈਂਟ ਬੰਦੇ ਦੇ ਅੰਦਰ ਪਾਣੀ ਹੁੰਦਾ ਨਾ, ਸੱਤਰ ਪ੍ਰਸੈਂਟ ਬੰਦਾ ਪਾਣੀ ਵਾਲੇ ਜੀ ਅੱਛਾ ਰੋਜ਼, ਅੱਠ ਤੋਂ ਦਸ ਗਲਾਸ ਪਾਣੀ ਪੀਣੇ ਚਾਹੀਦੇ ਨੇ ਸਾਨੂੰ,
ਬਹੁਤ ਜ਼ਰੂਰੀ ਆ,
ਹਾਂਜੀ ਸਾਡੇ ਸਰੀਰ ਚ ਜ਼ਹਿਰੀਲੇ ਪਦਾਰਥ ਨਿਕਾਲਦਾ ਹੈਗਾ,
ਹਾਂ ਹਾਂ
ਹਾਂ ਦੇਖੋ ਭਾਰ ਵੀ ਘਟਾਣ ਵਾਸਤੇ ਬਹੁਤ ਚੰਗੀ ਗੱਲ ਏ
ਹਾਂ ਐਰ ਵੀ ਬੋਲਦੇ ਨੇ ਸਵੇਰੇ ਹਾਂ, ਸਵੇਰੇ ਖਾਲੀ ਪੇਟ ਤਾਂ ਜ਼ਰੂਰ ਕਹਿੰਦੇ ਇੱਕ ਗਲਾਸ ਬੋਇਲਡ ਪਾਣੀ ਜ਼ਰੂਰ ਪੀਣਾ ਚਾਹੀਦਾ ਮਤਲਬ, ਜਿੱਦਾਂ ਨੋਰਮਲ ਹੋ ਗਿਆ ਬੋਇਲਡ ਕਰਕੇ ਉਹ ਪਾਣੀ ਜ਼ਰੂਰ ਪੀਣਾ ਚਾਹੀਦਾ
ਹਾਂਜੀ ਪੇਟ ਦੀ ਚਰਬੀ ਵਗੈਰਾ ਵੀ ਘਟਦੀ ਹੈ,
ਹਾਂ ਹਾਂ,
ਹਾਂਜੀ ਦੇਖੋ ਜਿਆਦਾ, ਪਾਣੀ ਪੀਣਾ ਦੇਖੋ ਚਮੜੀ ਦੇ ਰੋਗ ਵੀ ਨਹੀਂੀ ਹੁੰਦੇ ਜੀ ਹਨਾ ਜਿਵੇਂ ਆਪਣਾ ਕਈਆਂ ਨੂੰ ਫੇਸ ਦੇ ਦਾਣੇ ਵੀ ਹੁੰਦੇ ਨੇ, ਜੀਧਰੇ ਵੀ ਤੁਸੀਂ ਲਗਾ ਲੋੋ ਨਾ ਕੁੱਛ ਵੀ, ਜ਼ਰੂਰੀਆਂ ਪੈ ਜਾਂਦੀਆਂ ਨੇ ਜ਼ਿਆਦਾ ਪਾਣੀ ਪੀਣ ਨਾਲ ਦੇਖੋ ਸਾਡੇ ਫੇਸ ਤੇ ਵੀ ਨਿਖਾਰ ਆਏਗਾ,
ਪੇਸ ਪੇਸੇ ਤਾਂ ਹੁੰਦਾ ਹੀ ਹੁੰਦਾ ਔਰ ਪਾਣੀ, ਵੀ ਬਹੁਤ ਜ਼ਰੂਰੀ ਆ ਅਗਰ ਅਸੀਂ ਪਾਣੀ ਜ਼ਿਆਦਾ, ਪੀੀਆਂਗੇ ਤਾਂ ਸਾਡੇ ਅੰਦਰੋਂ ਗੰਦਗੀ ਕੱਢੇਗਾ ਅਗਰ ਗੰਦਗੀ ਕਡੇ ਕੱਢੇਗਾ ਤੇ ਫਿਰ ਸਾਡੇ ਫੇਸ ਤੇ ਨਾ ਪਿੰਪਲ ਹੋਣੇ ਆ ਨਾ ਕੁੱਛ ਹੋਣਾ,
ਬਿਲਕੁਲ ਜੀ ਬਿਲਕੁਲ ਜੇ ਪੇਟ ਸਾਫ਼ ਰਹੇਗਾ ਤੇ ਫੇਿਰ, ਬਿਲਕੁਲ ਸਹੀ ਰਹੇਗਾ ਸਰੀਰ ਵੀ ਬਿਲਕੁਲ ਜੀ, ਦੇਖੋ ਪਾਚਨ ਤੰਤਰ ਵੀ ਵੇਖੋ ਸਹੀ ਰਹਿੰਦਾ ਨਾ ਖੁੱਲਾ ਪਾਣੀ ਪੀਣ ਨਾਲ, ਜਾ ਕਈ ਬਦ ਹਜਮੀ ਰਹਿੰਦੀ ਹੈ, ਕੋਈ ਵੀ ਸਮੱਸਿਆ ਲਗਾ ਲੋ ਗੈਸ, ਕਵਜ ਸਭ ਪਾਣੀ ਪੀਣ ਨਾਲ ਠੀਕ ਹੋ ਜਾਂਦਾ ਹਨ ਨਾ,
ਹਾਂ
ਤੇ ਫੁਰਤੀ ਵੇਖੋ ਮਿਲਦੀ ਹੈਗੀ ਆ, ਕਿ ਹੁਣ ਦੇਖਲੋ, ਹਾਂਜੀ ਬਿਲਕੁਲ, ਗਰਮੀ ਏਨੀ ਪੈ ਰਹੀ ਆ, ਦੇਖੋ ਨਿੰਬੂ ਪਾਣੀ
ਤਾਂ ਨਿੰਬੂ ਪਾਣੀ ਪੀਓ, ਔਰ ਵੈਸੇ ਵੀ ਗਰਮੀ ਤਾਂ ਵੈਸੇ ਵੀ ਮਨ ਕਰਦਾ ਕਿ ਪਾਣੀ ਪੀਓ ਪਾਣੀ ਨਾਲ
ਹਾਂਜੀ -ਹਾਂਜੀ ਬਿਲਕੁਲ ਦੇਖੋ ਵੇਖੋ, ਹਾਂ ਇੱਕ ਸਾਨੂੰ ਬੈਹ ਕੇ ਪਾਣੀ- ਪੀਣਾ ਚਾਈਦਾ ਹਨਾ ਵਈ ਗੁੱਟਣੇ ਦੇ ਗੋਟ-ਗੋਟ ਕਰਕੇ ਪੀਣਾ ਚਾਹੀਦਾ, ਜਿਵੇਂ ਕਈ ਕਹਿੰਦੇ ਨਾ, ਬ ਪਾਣੀ ਵੀ ਆਪਣਾ। ਹਾਂਜੀ-ਹਾਂਜੀ।
ਸਿੱਪ ਲਿੱਤਾ- ਫਿਰ ਲਿੱਤਾ, ਇੱਕੋ ਦਮ ਨੀ ਪਾਣੀ ਪੀਣਾ ਚਾਈਦਾ, ਓਹ ਵੀ ਨੁਕਸਾਨ ਕਰਦਾ।
ਹਾਂਜੀ।
ਕਸੀ ਸਾਨੂੰ ਬੈਠ ਕੇ ਪੀਣਾ ਚਾਹੀਦਾ, ਬੈਠ ਕੇ ਪੀਣਾ ਤਾਂ ਚਾਹੀਦਾ ਗੋਡਿਆਂ ਦੇ ਵਿੱਚ ਨਈ ਵੜਦਾ।
ਹਾਂਜੀ। ਬਿਲਕੁਲ-ਬਿਲਕੁਲ ਤੇ ਵੇਖਲੋ ਪਾਣੀ ਵੇਸਟ ਵੀ ਦੇਖੋ ਕਿੰਨਾ ਈ ਕਰ ਰਹੇ ਨੇ ਲੋਕੀ।
ਹਾਂ, ਔਰ ਬੈਟਰ ਐ ਕਿ ਜ਼ਾਦਾ ਠੰਡਾ ਪਾਣੀ ਨਾ ਪੀਓ, ਦੇਖੋ ਗਲੇ ਲਈ ਵੀ ਨੁਕਸਾਨ ਐ ਮੋਸ ਮ, ਚੇਂਜ ਹੋ ਰੇਆ, ਕਦੀ ਕੁਛ ਐ। ਫਿਰ ਖ਼ਾਸ ਕਰਤਾ ਆਵੇ ਹਾਂ, ਖ਼ਾਸ ਕਰਤਾ ਆਵੇ ਬੱਚਿਆਂ ਨੂੰ ਨਾ ਦਓ।
ਹਾਂਜੀ-ਹਾਂਜੀ ਬਿਲਕੁਲ ਜੀ।
ਕਿਓਕਿ ਬੱਚੇ ਖੇਲ ਕੇ ਆਂਦੇ ਨੇ, ਓ ਗਰਮ ਹੁੰਦੇ ਨੇ ਇੱਕੋ ਦਮ ਅਸੀਂ ਠੰਡਾ ਦੇ ਦਿੰਦੇ ਆ, ਓਹ ਗਰਮ -ਸਰਦ ਹੋ ਜਾਂਦਾ ਬੱਚੇਆਂ ਨੂੰ, ਬੱਚੇ ਫੇਰ ਬਿਮਾਰ ਵੀ ਜ਼ਾਦਾ ਹੁੰਦੇ ਨੇ।
ਹਾਂਜੀ।
ਔਰ- ਅੱਜ-ਕੱਲ੍ਹ ਦੇ ਵੈਸੇ ਵੀ ਨਿਆਣੇ ਨੀ ਰੇਂਦੇ।
ਬਿਲਕੁਲ ਜੀ- ਬਿਲਕੁਲ ਵੈਸੇ ਵੀ ਕੇਂਦੇ ਨੇ ਠੰਡਾ ਪਾਣੀ -ਪੀਣਾ ਨਈ ਚਾਈਦਾ, ਭਾਵੇ ਗਰਮੀ ਹੈ ਭਾ ਸਰ ਜੋ ਵੀ ਲਗਾ ਲੋ।
ਹਮ।
ਓ ਆਪਣਾ ਕਾਫ਼ੀ ਸਰੀਰ ਨੂੰ ਨੁਕਸਾਨ ਦਿੰਦਾ ਠੰਡਾ ਪਾਣੀ। ਜੋ ਤਾਜ਼ਾ ਪਾਣੀ ਐ ਨਾ, ਹਾਂਜੀ। ਜੀ ਹਾਂਜੀ, ਤਾਜ਼ਾ ਪਾਣੀ ਵਰਗਾ ਕੋਈ ਰੀਸ ਨਈ ਹੈਗੀ ਜੀ।
ਜ਼ਾਦਾਤਰ ਤਾਜ਼ਾ ਪਾਣੀ ਹੀ ਪੀਓ ਤੇ ਬੈਸਟ ਐ।
ਹਾਂਜੀ-ਹਾਂਜੀ, ਹੋਰ ਅੱਛਾ ਸਰੀਰ ਦੇਖੋ ਕੰਮ ਵੀ ਸਾਰਾ ਦਿਨ ਅੱਛਾ ਰੇਂਦਾ, ਜੇ ਆਪਾਂ ਰੋਜ਼ ਦੇ ਅੱਠ- ਦਸ ਗਲਾਸ ਪਾਣੀ ਪੀਏ।
ਹਾਂ।
ਹਾਂਜੀ, ਜਿਵੇਂ ਕਿ ਦੇਖ ਲਓ ਕਿਡਨੀ ਚ' ਪੱਥਰੀਆਂ ਵਗੈਰਾ ਵੀ ਹੋ ਜਾਂਦੀਆਂ ਨੇ।
ਓਦੇ ਚ' ਵੀ ਪਾਣੀ ਜ਼ਾਦਾ ਹਾਂ, ਓਦੇ ਚ' ਵੀ ਜ਼ਾਦਾ ਪਾਣੀ- ਪੀਣ ਨੂੰ ਪੈ ਕੈਂਦੇ ਨੇ।
ਹਾਂਜੀ, ਪੀਣਾ ਚਾਈਦਾ, ਜਿਵੇ ਬਾਥਰੂਮ ਦੇ ਥਰੂ ਬਾਰ ਵੀ ਹੋ ਜਾਂਦੀ ਐ। ਹਾਂਜੀ-ਹਾਂਜੀ। ਅੱਜ-ਕੱਲ ਦੇਖਲੋ ਜਿਨੂੰ ਵੀ ਦੇਖਲੋ ਹੁੰਦੀ ਐ, ਪੱਥਰੀ ਸੁਣਿਆ ਈ ਆ ਸਭ ਦਾ ਹਨਾ। ਕਿਡਨੀ ਦੀ ਪੱਥਰੀ ਹੈਗੀ ਆ, ਓ ਸਭ ਪਾਣੀ ਘੱਟ ਪੀਣ ਦੀ ਵਜ ਹਾਂਜੀ- ਹਾਂਜੀ ਕੁਛ ਖਾਣ- ਪਾਣ ਗ਼ਲਤ, ਕੁਛ ਪਾਣੀ- ਪੂਣੀ ਨਾ ਪੀਣਾ।
ਹਾਂ- ਹਾਂ।
ਹਾਂਜੀ। ਹੋਰ
ਪਾਣੀ -ਪੀਣਾ ਤੋਂ ਬੋਹਤ ਜ਼ਰੂਰੀ ਐ ਜੀ।
ਬਿਲਕੁਲ ਜੀ, ਬਿਲ
ਪੀਨਾ ਵੀ ਔਰ ਪਾਨੀ, ਉਤਨਾ ਯੂਜ ਕਰੋ ਜਿਤਨਾ ਤੁਆਨੂੰ ਲੋੜ ਹੈ। ਐਕਸਟਰਾ ਵੀ ਕਈ ਬੰਦੇ ਦੇਖੇ ਨੇ, ਐਦਾ ਹੀ ਪਾਨੀ ਚੱਲਦਾ ਰਹਿੰਦਾ ਉਹਨਾਂ ਨੂੰ ਕੋਈ ਟੈਂਸ਼ਨ ਹੀ ਨਹੀਂ ਹੁੰਦੀ।
ਹਾਂਜੀ- ਹਾਂਜੀ -ਹਾਂਜੀ ਕਈ ਵਾਰੀ ਹਾਂ। ਬਿਲਕੁਲ- ਬਿਲਕੁਲ। ਹੱ ਬਿਲਕੁਲ ਜੀ। ਬਹੁਤ ਜਿਆਦਾ ਪਾਨੀ ਨੂੰ ਕਰ ਰਹੇ ਨੇ ਵੇਸਟ ਲੋਕੀ। ਠੀਕ ਹੈ ਓ ਜਿਹੜੇ ਵੇਖ ਲੋ। ਗੰਦ ਵਗੈਰਾ ਸੁੱਟ ਦਿੰਦੇ ਨੇ ਨਾਲੀਆਂ ਚ' ਉ ਵੀ ਦੇਖੋ। ਜਾਂਦੇ ਨਦੀਆਂ ਵਗੈਰਾ ਚ' ਪਾਣੀ
ਹਾਂ। ਉਹੀਓ ਪਾਨੀ ਅਸੀਂ, ਦੇਖੋ ਸਾ
ਹਾਂਜੀ।
ਸਾਫ਼ ਹੋ ਕੇ ਆ ਰਹੇ ਨੇ ਕਈ ਫਿਲਟਰ ਦੇ। ਓ ਵੈਸੇ ਵੀ ਕਹਿੰਦੇ ਨੇ ਅਗਰ ਫਿਲਟਰ ਵੀ ਲੱਗਿਆ ਦਾ ਨਾ ਘਰ। ਤਾਂ ਵੀ ਬੋਇਲ ਕਰਕੇ ਪਾਨੀ ਜ਼ਰੂਰ ਪੀਨਾ ਚਾਹੀਦਾ।
ਹਾਂਜੀ- ਹਾਂਜੀ ਕਿਉਂਕਿ ਏਹ ਵੇਖੋ ਗਨ ਮਨ ਸਾਰਾ ਨਦੀਆਂ ਚ ਜਾਂਦਾ ਵੀ ਨਹਰਾ ਚ ਕਈ ਦੇਖੋ ਜਾਨਵਰ ਵੀ ਪੀ-ਪੀ ਕੇ ਮਰ ਜਾਂਦੇ ਨੇ ਹਨਾ ਤੇ। ਅਸੀਂ ਲੋਗ ਵੀ ਪੀਂਨੇ ਹਾਂ ਦੇਖੋ ਇਨਫੈਕਸ਼ਨ ਵਗੈਰਾ ਹੋ ਜਾਂਦੇ ਨੇ ਇਸੀ ਕਾਰਨ। ਜਰਾ ਪਾਨੀ ਦੇਖੋ ਖ਼ਰਾਬ।
ਜਿੱਦਾਂ ਹੁਣ ਅੱਜ ਕੱਲ੍ਹ ਤਾਂ ਡਾਕਟਰ ਹੀ ਬੋਲਦੇ ਨੇ ਅਗਰ ਤੁਹਾਡੇ ਘਰ ਆਰ ਓ ਵੀ ਲੱਗਿਆ ਦਾ ਨਾ। ਤਾਂ ਵੀ ਬੱਚਿਆਂ ਨੂੰ ਬੋਇਲਡ ਪਾਨੀ ਕਰਕੇ ਦੋ।
ਬਿਲਕੁਲ ਇਹ ਵੀ ਆਰੋ ਵੀ ਅੱਜਕਲ ਕੋਈ ਕੰਮ ਨੀ ਕਰਦਾ ਜੀ। ਜੋ ਬੋਇਲ ਹੈਗਾ ਨਾ ਪਾਣੀ ਦੀ ਸੇਫਟੀ। ਹਾਂ। ਬੋਤ ਅੱਛਾ ਹੈਗਾ।
ਅੱਜ ਕੱਲ੍ਹ ਦੇਖੋ ਬੱਚੇ ਬਿਮਾਰ ਹੋ। ਡਾਕਟਰਾਂ ਕੋਲ ਲੈ ਕੇ ਜਾਓ ਉਹ ਤਾਂ ਫਿਰ ਸਭ ਤੋਂ ਪਹਿਲਾਂ। ਪਹਿਲਾ ਵਰਡ ਹੀ ਹੋਦਾ ਉਹਨਾਂ ਦਾ ਪਾਨੀ ਬੋਇਲਡ ਪੀਲਾ ਓ ਬੱਚੇ ਨੂੰ।
ਹਾਂਜੀ ਕੁਛ ਵੀ ਦੇਖ ਲੋੋ ਲੂਜ਼ਮੋਸ਼ਨ ਵਗੈਰਾ ਕੁੱਛ ਵੀ ਬੱਚਿਆਂ ਨੂੰ ਕਹਿੰਦੇ ਪਾਣੀ। ਬੋਇਲ ਹੀ ਦੋ ਐਵੇਂ ਕਹਿੰਦੇ ਨੇ।
ਹਾਂ ਕਿਉਂਕਿ ਇਨਫੈਕਸ਼ਨ ਦੇਖੋ ਪਾਨੀ ਨਾਲ ਹੀ ਹੁੰਦਾ ਪਾਨੀ ਚ ਕਈ ਤਰ੍ਹਾਂ ਦੇ ਕੀੜੇ ਹੁੰਦੇ ਨੇ ਕਈ ਕੁਛ। ਕੁਛ ਹੁੰਦੇ ਨੇ ਕਈ ਤਰ੍ਹਾਂ ਦੇ ਅ ਸਮਾਨ ਵਗੈਰਾ ਸੱਟੇ ਹੁੰਦੇ ਨੇ। ਕਈ ਗੰਦ ਹੁੰਦਾ ਕਈ ਕੁਛ ਹੁੰਦਾ ਉਹੀਓ ਫੇਰ ਇਨਫੈਕਸ਼ਨ ਕਰ ਦਿੰਦਾ ਬੱਚਿਆਂ ਨੂੰ।
ਹਾਂਜੀ-ਹਾਂਜੀ ਲੀਵਰ ਤੇ ਵੀ ਕਾਫ਼ੀ ਜੋਰ। ਪਾਂਦਾ ਪਾਣੀ ਲੀਵਰ ਚ ਗਰਮੀ ਵਗੈਰਾ ਹੋ ਜਾਂਦੀ ਹੈ। ਇਨਫੈਕਸ਼ਨ ਹੋ ਜਾਂਦਾ ਬੱਚਿਆਂ ਨੂੰ ਲੀਵਰ 'ਚ। ਕਈ ਵਾਰ ਦੇਖਿਆ ਵੈਸੇ। ਅੱਛਾ ਡਾਕਟਰ ਕੋਲ ਜਾਓ ਇਹੀ ਕਹਿਣਗੇ ਤੁਹਾਡੇ ਘਰ ਗੰਦਾ ਪਾਣੀ ਤਾਂ ਨੀ ਆਂਦਾ ਇਹੀ ਪੁੱਛਦੇ ਨੇ। ਕਈ ਵਾਰੀ ਹੁੰਦਾ ਨਾ ਆ ਜਾਂਦਾ ਟੂਟੀਆਂ ਤੋਂ ਗੰਦਾ ਪਾਨੀ ਕਿਸ ਟਾਈਮ।
ਹਾਂ ਯਾਂ ਤੇ ਤੁਸੀਂ ਬੱਚੇ ਨੂੰ ਸਾਫ਼ ਨਹੀਂ ਰੱਖਦੇ ਏਦਾਂ ਕੈਣਗੇ। ਬੱਚਿਆਂ ਨੂੰ ਕਲੀਨ ਕਰਕੇ ਰੱਖਿਆ ਕਰੋ।
ਹਾਂਜੀ। ਹੋਰ ਜ਼ਿਆਦਾ ਨ ਜ਼ਿਆਦਾ ਆਪਣਾ ਪਾਨੀ ਜਿੰਨਾ ਯੂਜ ਕਰਨਾ ਤੁਸੀਂ ਓਨਾ ਹੀ ਲਗਾਓ। ਠੀਕ ਹੈ ਨਾ। ਕਿਉਂਕਿ ਆਉਣ ਵਾਲੇ ਟਾਈਮ ਤੇ ਦੇਖੋ ਕਹਿ ਰਹੇ ਨਾ ਵੀ ਪਾਣੀ ਵੀ ਬਹੁਤ ਮੁਸ਼ਕਿਲ ਆਏਗਾ।
ਦੇਖੋ ਹੁਣ ਪਿੱਛੇ ਵੀ ਪਾਨੀ ਬੰਦ ਹੀ ਕਰ ਦਿੱਤਾ ਸੀ। ਪਾਨੀ ਘਟਾ ਦਿੱਤਾ ਸੀ ਦੇਣਾ। ਕਿਉਂਕਿ ਪਾਨੀ ਹੋਏਗਾ ਤੇ ਉਹ ਪਾਨੀ ਦੇਣਗੇ ਕਿਉਂਕਿ। ਲੋਕ ਏਦਾਂ ਪਾਨੀ ਵੇਸਟ ਕਰ ਰਹੇ ਨੇ।
ਹਾਂਜੀ।
ਐਕਸਟਰਾ ਪਾਨੀ ਯੂਜ ਕਰ ਰਹੇ ਨੇ ਨਹੀਂ ਵੀ ਯੁਜ਼ ਏਦਾਂ ਸੱਟੀ ਜਾਂਦੇ ਨੇ। ਮਤਲਬ ਉਤਨਾ ਪਾਨੀ ਯੂਜ ਕਰੋ ਜਿੱਤਨਾ ਤੁਹਾਨੂੰ।
ਹਾਂਜੀ-ਹਾਂਜੀ।
ਪਿੱਛੇ ਪਾਣੀ ਦੇਣਾ ਬੰਦ ਵੀ ਕਰ ਦਿੱਤਾ ਸੀ। ਦੋ ਟਾਈਮ ਦਿੰਦੇ ਸੀ ਇੱਕ ਟਾਈਮ ਪਾਣੀ ਬੰਦ ਕਰ ਦਿੱਤਾ ਸੀ।
ਹਾਂ ਹੋ ਗਿਆ ਸੀਗਾ।
ਮਤਬ ਦਿੱਕਤ ਹੋਈ ਸੀ।
ਦਿੱਕਤ ਹੋ ਗਈ ਸੀ, ਸਾਨੂੰ ਦੇਖਲੋ ਕਈ ਵਾਰ ਗਰਮੀ ਹੈਗੀ ਏ ਪਾਣੀ ਵੀ ਜਾਦਾ ਲੱਗਦਾ। ਆਂਦਾ ਵੀ ਦੇਖੋ ਘੱਟ ਹੈਗਾ। ਤਾਂ ਵੀ ਹੋ ਜਾਂਦਾ।
ਦੇਖੋ ਪਾਣੀ ਤਾਂ ਬੋਤ ਜ਼ਰੂਰੀ ਐ।
ਹਾਂਜੀ। ਹਾਂਜੀ। ਦੇਖੋ ਯੂਜ ਕਰੋ ਲਿਮਿਟ ਦਾ।
ਲਿਮਟ ਦਾ ਕਰੋ ਜਿਤਨਾ ਯੂਜ ਮਤਬ ਜਿਤਨਾ ਚਾਈਦਾ ਉਤਨਾ ਯੂਜ ਕਰੋ। ਐਕਸ- ਝੋਨਾ ਯੂਜ ਕਰੋ।
ਹਾਂਜੀ ਬਿਲਕੁਲ।
ਕਈ ਲੋਕ ਹੁੰਦੇ ਨੇ ਮਤਬ ਟੈਂਕੀ 'ਚ ਮੋਟਰ ਚਲਾਈ ਆ ਭੁੱਲ ਗੇ ਨੇ।
ਹਾਂਜੀ ਹਾਂਜੀ। ਬਿਲਕੁਲ ਕਈ ਦੇਖੇ ਨੇ, ਸਾਡੇ ਸਾਮਣੇ ਵੀ ਨੇ ਨਾ ਰੁੜਦਾ ਰੈਂਦਾ ਪਾਣੀ। ਅੱਛਾ ਗੱਲ ਕਿਸੇ ਨੂੰ ਕੋਈ ਕਰ ਨੀ ਸਕਦਾ ਜੀ ਅੱਜ ਕੱਲ੍ਹ।
ਸਾਡੇ ਵੀ ਏਦਾਂ ਈ ਆ, ਸਾਡੇ ਵੀ ਐਧਰ ਭੈਣ ਜੀ ਰੈੰਦੇ ਨੇ ਇੱਕ। ਓਨਾਂ ਦਾ ਵੀ ਏਦਾਂ ਹੀ- ਪਾਣੀ ਡੇਲੀ ਹੁੰਦਾ।
ਅੱਛਾ ਜੀ।
ਐਨਾਂ ਨੂੰ ਕਈ ਲੋਕ ਅਵਾਜ਼ਾਂ ਮਾਰ ਮਾਰ ਕੇ ਕੈਂਦੇ ਨੇ ਕੀ ਆਪਣਾ ਪਾਣੀ ਬੰਦ ਕਰ ਦੋ।
ਬਿਲਕੁਲ ਠੀਕ ਐ ਜੀ, ਸਭ ਜਗ੍ਹਾ ਦੇਖੋ ਐਹੀ ਸਮਝਾਂਦੇ ਨੇ। ਜਿੰਨਾਂ- ਤਾਨੂੰ ਯੂਜ ਕਰਨਾ ਹੈ। ਹਾਂਜੀ -ਹਾਂਜੀ ਬਿਲਕੁਲ। ਬਿਲਕੁਲ ਜੀ- ਬਿਲਕੁਲ ਜੀ। ਆਣ ਵਾਲੇ ਟੈਮ ਤੇ ਦੇਖੋ ਪਾਣੀ ਵਿਕਨਾ ਵੇ। ਹਾਂਜੀ ਹਾਂਜੀ।
ਉਤਨਾ ਈ ਯੂਜ ਕਰੋ, ਐਕਸਟਰਾ ਯੂਜ ਨਾ ਕਰੋ। ਯਾਨੀ ਕੀ- ਉਤਨਾ ਕਰੋ ਕੀ ਕਿਸੇ ਨੂੰ ਵੰਡ- ਵੀ ਸਕੋ ਤੇ ਓ ਵੀ ਕਰ ਸਕੋ, ਸੇਵ ਵੀ ਕਰ ਸਕੋ।
ਹਾਂ ਦੇਖੋ ਕਈ ਸੈ਼ਰਾਂ 'ਚ ਦੇਖੋ ਐਵੇਂ ਹੁੰਦਾ ਪਾਣੀ ਵੀ ਬੋਤ ਘੱਟ ਆਂਦਾ ਓਨਾਂ ਦਾ। ਟਾਈਮਿੰਗ ਹੁੰਦੀ ਏ, ਹਾਂਜੀ। ਮੈਂ ਮੇਰੇ ਨਾਨਕੇ ਹੈਗੇ ਕਿੱਧਰ ਓਧਰ ਗਈ ਸੀ ਇੱਕ ਵਾਰੀ। ਏ ਟਾਈਮ ਹੁੰਦ- ਦਾ ਦਾ। ਸਵੇਰੇ ਸੱਤ ਤੋਂ ਅੱਠ ਆਣਾ, ਤੇ ਫੇਰ ਸ਼ਾਮ ਨੂੰ ਸੱਤ ਤੋਂ ਅੱਠ ਨੂੰ ਆਣਾ ਸਾਢੇ ਅੱਠ ਬੱਸ। ਇਸ ਤੋਂ ਉੱਪਰ ਪਾਣੀ ਨੀ ਜੇ ਆਦਾ ਸੀਗਾ।
ਤੇ ਫਿਰ ਓ ਪਾਣੀ ਸੇਵ ਵੀ ਦੇਖੋ ਕਿਤਨਾ ਰੈਂਦਾ। ਸਾਡੇ ਐਥੇ ਪਾਣੀ ਐਕਸਟਰਾ ਦਿੰਦੇ ਨੇ, ਓ ਪਾਣੀ ਐਕਸਟਰਾ ਯੂਜ਼- ਕਰਦੇ ਨੇ, ਤੇ ਫਿਰ ਹਾਂ ਜਾਦਾ ਦਿਖ ਰਿਆ ਸੀ ਜਾਦਾ ਯੂਸ- ਕਰ ਰਿਹਾ ਹਾਂ। ਅਗਰ ਸਾਨੂੰ ਮਤਬ ਪਤਾ ਹੋਏਗਾ ਕਿ ਅਸੀਂ ਸਾਡੇ ਕੋਲ ਘੱਟ ਲਿਮਿਟ ਐ, ਤੇ ਅਸੀਂ ਘੱਟ- ਘੱਟ ਯੂਜ ਕਰਾਂਗੇ। ਜੇ ਐਕਸਟਰਾ ਦੇਣਗੇ ਤਾਂ ਸਾਨੂੰ ਐ ਹੋਏਗਾ ਚੱਲ ਆਂਦਾ ਈ ਰੈਂਦਾ ਪਾਣੀ। ਅਸੀਂ- ਅਸੀਂ ਬਾਦ ਚੋਂ ਯੂਜ ਕਰ ਲਾਂਗੇ, ਹੁਣ ਐ ਕੰਮ ਕਰਕੇ ਫ੍ਰੀ ਹੋ ਜਾਈਏ।
ਬ ਉਸ ਚੀਜ਼ ਦੀ ਵੈਲਿਊ ਨੀ ਪਾਂਦੇ ਨਾ, ਜੇੜੀ ਚੀਜ਼ ਸਾਨੂੰ ਮਿਲ ਰ‌ਈ ਐ। ਹਾਂਜੀ ਜਦੋਂ ਹੋ ਜੇਗਾ ਨਾ- ਘੱਟ, ਹਾਂਜੀ ਹਾਂਜੀ। ਜਦੋਂ ਦੇਣਾ ਦੇਖੋ ਪਾਣੀ ਹੋ ਜੇਗਾ ਨਾ ਘੱਟ, ਫੇਰ ਦੇਖੋ ਆਪਣੇ ਆਪ ਈ ਲੋਕ ਐਸ ਦੀ ਚੀਜ਼ ਦੀ ਵੈਲਿਊ- ਪਾਣਗੇ ਜੀ। ਸੰਭਾਲਣਗੇ ਫੇਰ ਪਾਣੀ ਨੂੰ‌
ਜੋ ਚੀਜ਼ ਨ‌ਈ ਹੁੰਦੀ ਲੋਕਾਂ ਕੋਲ, ਉਸ ਚੀਜ਼ ਦੀ ਉਸ ਬੰਦੇ ਨੂੰ ਵੈਲਿਊ ਪਤਾ- ਪਤਾ ਹੁੰਦਾ। ਹੁਣ ਸਾਡੇ ਐਥੇ ਐਕਸਟਰਾ ਐ ਤੇ ਮਤਬ ਅਸੀਂ ਐਕਸ- ਐਕਸਟਰਾ ਈ ਸਮਣੇ ਕੀ ਬਈ ਚੱਲ ਆ ਜਾਏਗਾ, ਸ਼ਾਮ ਨੂੰ ਆ ਜਾਏਗਾ। ਅਸੀਂ ਸ਼ਾਮ ਨੂੰ ਕਰ ਲਾਂਗੇ ਐ।
ਹਾਂ ਪਹਿਲੇ ਟਾਈਮ 'ਚ ਹੁੰਦਾ ਸੀ ਦੇਖੋ ਪਾਣੀ ਆਂਦਾ ਨੀ ਸੀ। ਬਾਰੋਂ ਭਰਨ ਜਾਣਾ ਪੈਂਦਾ ਸੀ। ਓਨੂੰ- ਨਾ ਦੋ ਤਿੰਨ ਬਾਲਟੀਆਂ ਅਸੀ ਭਰ ਕੇ ਰੱਖੀਆਂ, ਇੰਨੀ ਸੇਵ ਰੱਖਣੀਆਂ ਹੁੰਦੀਆਂ ਸੀ। ਬਈ ਹੁਣ ਪਾਣੀ ਪਤਾ ਨੀ ਅੱਜ ਆਏਗਾ ਜਾਂ ਕੱਲ ਆਏਗਾ, ਨਈ ਪਤਾ ਹੁੰਦਾ ਸੀਗਾ। ਹਾਂ ਓ ਬਾਰ ਜਿਨਾਂ ਕੋਲ ਹੈ ਓ ਚਲਾਣ ਗੇ ਜਾਂ ਨਈ। ਹਾਂਜੀ ਚਲੋ ਠੀਕ ਐ ਫੇਰ ਮੈਂ ਤੁਆਨੂੰ ਕਰਦੀ ਆਂ ਕੋਲ ਦੁਬਾਰਾ। ਹਾਂਜੀ ਸਾਸਰੀ ਕਾਲ।